ਸਾਸਰੀ ਕਾਲ ਜੀ।
ਸਸ਼ੀ ਕਾਲ ਜੀ ਹੋਰ ਠੀਕ ਓ?
ਹਾਂਜੀ-ਹਾਂਜੀ ਠੀਕ ਐ ਤੁਸੀਂ ਸੁਣਾਓ ਤੁਸੀਂ ਠੀਕ ਓ?
ਹਾਂਜੀ-ਹਾਂਜੀ ਆਪਾ ਵੀ ਵਧੀਆ ਬਸ।
ਕੀ ਕਰ ਰਹੇ ਸੀ?
ਬਸ ਜੀ, ਚਾਹ ਵਗੈਰਾ ਪੀਤੀ ਆ ਹੁਨੇ ਫਰੀ ਹੋਏ ਆ।
ਅੱਛਾ-ਅੱਛਾ, ਗਰਮੀ ਵੀ ਬਹੁਤ ਐ।
ਹਾਂਜੀ ਗਰਮੀ ਤਾਂ ਹੈ ਹੀ ਗਰਮੀ ਨੇ ਤੇ ਹੱਦ ਕੀਤੀ ਦੀ ਏ ਬਸ।
ਹਾਂ ਗਰਮੀ ਤਾਂ ਵੱਧੋਂ ਵੱਧ ਪੈਂਦੀ ਪਈ ਏ।
ਹਾਂਜੀ-ਹਾਂਜੀ। ਤੇ ਹੋਰ, ਬੱਚਿਆਂ ਦੀ ਛੁੱਟੀਆਂ ਵੀ ਖ਼ਤਮ ਹੋਣ ਵਾਲੀਆਂ ਬਸ।
ਹੁਣ ਹਾਂ ਛੁੱਟੀਆਂ ਖਤਮ ਹੋਣ ਵਾਲੀਆਂ ਕੰਮ ਬੱਚੇ ਨੇ ਕੀਤੇ ਨੀ ਏ ਹੁਣ ਬੱਚੇ ਹੁਣ ਲੱਗੇ ਕੰਮ ਕਰਨ।
ਹਾਂਜੀ ਮੈਂ ਸੁਣਿਆ ਤੁਸੀਂ ਟਿਊਸ਼ਨਸ ਪੜ੍ਹਾਉਂਦੇ ਹੋ ਬੱਚਿਆਂ ਨੂੰ?
ਹਾਂਜੀ-ਹਾਂਜੀ, ਟਿਊਸ਼ਨ ਵੀ ਪੜਾਦੇ ਹਾਂ।
ਅੱਛਾ-ਅੱਛਾ ਪਤਾ ਮੈਂ ਵੀ ਪੜ੍ਹਾ ਲੈਨੀ ਆ ਬੱਚਿਆਂ ਨੂੰ ਪਰ ਨਾ ਮੇਰੇ ਬੱਚੇ ਪੜ੍ਹਦੇ ਨੀ ਟਿਊਸ਼ਨ। ਮੇਰੇ ਕੋਲ। ਮੈਂ ਕਿਹਾ ਚੱਲ ਕੋਈ ਹੋਰ ਟੀਚਰ ਹੁੰਦੇ ਥੋੜਾ ਡਰ ਹੁੰਦਾ।
ਹਾਂ ਦੂਜਿਆਂ ਬੱਚਿਆਂ ਨੂੰ ਆਪਣੀ ਮਾਵਾਂ ਦਾ ਡਰ ਨੀ ਆਉਂਦਾ ਹਾਂ ਤੇ ਦੂਜਿਆਂ ਦਾ ਡਰ ਹੁੰਦਾ। ਘਰ ਤਾਂ ਬੱਚੇ ਪੜ੍ਹਦੇ ਹੀ ਨੀ ਐ।
ਤੇ ਮੈਂ ਦੋ ਮਿੰਟ ਲੈ ਕੇ ਬਹਿ ਜਾਂ ਬਹਿੰਦੇ ਨੇ ਇੰਨੇ ਡਰਾਮੇ, ਮੰਮਾ ਹੈੱਡ। ਪੇਨ ਹੋ ਰਾ ਹੈ ਯੇ ਵੋ, ਏਦਾਂ ਹੀ ਬੋਲਦੇ ਰੈਂਦੇ ਐ ਬਸ।
ਅੱਛਾ ਬੱਚੇਆਂ ਦਾ ਤਾਂ ਏਹੀ ਐ।
ਕਦੀ ਢਿੱਡ 'ਚ ਪੀੜ ਹੋ ਰੀ ਐ, ਕਦੀ ਕੁਛ ਹਾਂਜੀ। ਤੇ ਹਾਂ ਕਿਸੀੇ ਦੂਸਰੇ ਟੀਚਰ ਕੋਲ ਰੱਖੋ ਨਾ ਫੇਰ ਡਰ ਹੁੰਦੈ ਥੋੜ੍ਹਾ ਟਾਈਮ ਦਾ ਵੀ ਐ ਕਿ ਹਾਂ ਇੰਨੇ ਘੰਟੇ ਬੈਠਨਾ ਵੀ ਐ ਮੈਡਮ ਕੋਲ।
ਹਾਂ ਓਥੇ ਬੈ, ਹਾਂ ਓਥੇ ਨਾਲ ਏ ਬੈਠੇ ਈ ਰੈਂਦੇ ਘਰ ਤਾਂ ਬੈਂਦੇ ਈ ਨੀ ਐ।
ਹਾਂਜੀ-ਹਾਂਜੀ ਫਿਰ ਤੁਸੀਂ ਕੀ ਫੀਸ ਵਗੈਰਾ ਕਿੱਦਾਂ ਕੀ ਲੈਂਦੇ ਓ?
ਓ ਤਾਂ ਕਲਾਸ ਦੇ ਅਕੋਰਡਿੰਗ ਈ ਏ ਜਿਸ ਤਰਾਂ ਕਲਾਸਾਂ ਦਾ ਅਨੁਸਾਰ ਈ ਏ। ਜਿਸ ਤਰਾਂ ਨਰਸਰੀ ਵਗੈਰਾ ਹੋਏ ਤੇ ਪੰਜ-ਛੇ ਸੌ ਐ ਫੇਰ ਅੱਗੇ ਕਲਾਸਾਂ ਵਧਦੀਆਂ।
ਅੱਛਾ, ਅੱਛਾ, ਅੱਛਾ। ਠੀਕ ਐ, ਮੇਰੇ ਵੀ ਦੋ ਬੱਚੇ ਨੇ ਇੱਕ ਸੈਕਿੰਡ ਕਲਾਸ 'ਚ ਐ। ਔਰ ਇੱਕ ਫੋਰਥ 'ਚ ਐ ਹਾਂ ਜੀ, ਫੇਰ ਕੀ ਮਤਲਬ ਫੀਸ ਵਗੈਰਾ ਮਤਲਬ ਓਲ ਸਬਜੈਕਟ ਦੀ, ਓਲ ਸਬਜੈਕਟ ਦੀ ਰੱਖਦੇ ਆਂ। ਹਾਂਜੀ।
ਚਲੋ ਸੈਵਨ ਹੰਡਰਡ, ਸੱਤ ਸੌ ਰੁਪਇਆ ਇੱਕ ਨੌ ਸੌ ਰੁਪਇਆ।
ਅੱਛਾ-ਅੱਛਾ, ਚਲੋ ਵਦੀਆ ਪੜ੍ਹਾਨਾ ਮਤਲਬ ਪੂਰਾ ਏਨਾਂ ਨੂੰ ਡਰ ਹੋਨਾ ਚਾਈਦੈ।
ਹਾਂਜੀ-ਹਾਂਜੀ ਵਦੀਆ ਈ
ਹਾਂਜੀ ਫੇਰ ਨਾ ਮੈਂ ਅਗਰ ਤੁਸੀਂ ਅੱਛਾ ਪੜ੍ਹਾਇਆ ਤੇ ਫਿਰ ਮੈਂ ਹੋਰ ਬ ਬੱਚੇ ਵੀ ਤੁਆਨੂ ਤੁਆਡੇ ਕੋਲ ਭੇਜ ਦਾਂਗੀ। ਠੀਕ ਐ? ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।